ਦੂਰੋਂ।
ਹੈਲੋ, ਹਾਂਜੀ, ਸਸ ਸ਼੍ਰੀ ਕਾਲ ਜੀ।
ਹਾ।
ਹਾਂ,। ਕੀ ਹੋਇਆ?
ਕੇ।
ਹਮ ਉਹੀ ਅਸ਼ਿ ਲੋਂਗ ਗਏ ਸੀ ਉੱਥੇ। ਹਮ। ਤੂ ਇੱਕ ਜਿਹੜੀ ਭੈਣ ਜੀ ਆਉਂਦੀ ਹੈ ਉੱਦੀ।
ਹਮ।
ਜਿਹੜੀ ਹੈਲਦੀ ਵੀ ਆ ਥੋੜੀ ਜਿਹੀ ਡਾਇਟਸ਼ਨ ਵਾਲੀ ਆ।
ਅੱਛਾ ਅੱਛਾ।
ਹਾਂਜੀ ਉਹ ਆਏ ਸੀ। ਫ ਹੋਰ ਹੋਰ ਵੀ ਕਈ ਆਈਆਂ ਸੀ। ਹੋ ਹਾਂਜੀ ਤੁਸੀਂ। ਤੁਹਾਡਾ ਸ਼ਾਇਦ ਲੇਟ ਹੋ ਗਿਆ ਕਿ ਕੀ ਹੋਇਆ ਤੁਸੀਂ ਆਏ ਨੀ ਹੁਣ।
ਅ ਮੈਂਨੂੰ ਕਸੇ ਬਸ ਲਿਸਟ ਆਗੀ ਸੀ।
ਅੱਛਾ ਅੱਛਾ ਹਾਂਜੀ ਉਹੀ ਅਸੀ ਲੋਗ ਪਹਿਲਾਂ ਗਏ। ਤੇ ਜਾ ਕੇ ਬੈਠੇ ਤੇ ਫਿਰ ਉਹਨਾਂ ਨੇ ਵੈਲਕਮ ਕੀਤੀ। ਉਹਦੇ ਬਾਅਦ ਫੇਰ ਕਹਿੰਦੇ ਕਿ ਚਲੋ ਫੋਟੋ। ਚਾੱਲ ਏਨੇ ਬਨਗੇ। ਫੋਟੋਆਂ ਫਟਆਂ ਲਈਆਂ ਫਿਰ ਅਸੀਂ ਪਹਿਲੇ ਅੰਦਰ। ਫੇਰ ਬਾਹਰ ਵੀ ਲਉਣ ਜਾ ਸੀ ਉੱਥੇ ਜਾ ਕੇ ਲਇਆਂ ਪਾਰਕ ਬਣਾਇਆ ਸੀ ਉਥੇ!
ਹਮ।
ਹਾਂਜੀ ਉੱਥੇ ਫੇਰ ਲਈਆਂ। ਤੇ ਉਹਦੇ ਬਾਅਦ ਫਿਰ ਕਹਿੰਦੇ ਕਿ ਚਲੋ ਗੇਮ ਵੂਮ ਖੇਲਦੇ ਆ ਅੰਦਰ ਗਏ। ਫਿਰਨਾਂ ਨੇ ਗੇਮ ਖੇਲਾਏ ਇੱਕ। ਹਾਂਜੀ ਇਕ ਬਾਲ ਜੇ। ਉਹ ਰੱਖ ਦਿੱਤੇ ਸੀ ਬਹੁਤ ਸਾਰੇ ਕੰਚੇ ਜਿ ਰੱਖ ਦਿੱਤੇ। ਤੇ ਉਹਨੂੰ ਚਮਚ ਕੱਢ, ਕੱਢ ਕੇ ਤੇ ਦੂਸਰੀ ਜਗ੍ਹਾ ਪਾਉਣੀ ਸੀ।
ਜੀ, ਜੀ, ਜੀ।
ਫੇਰ ਹਾਂਜੀ ਇਸ ਤਰ੍ਹਾਂ ਕਰਦਾ ਫੇਰ ਇੱਕ ਪਰਚੀ ਵਾਲਾ ਕਰ ਦਿੱਤਾ। ਸਿਸਟਮ ਹੋ ਖਦਾਈ। ਪਰਚੀ ਚ ਜਿਹਦਾ ਜੋ ਮਤਲਬ ਗਾਣੇ ਦਾ ਨਾਮ ਆਏਗਾ ਉਹ ਗਾਣਾ ਉਹਨੂੰ
ਜੀ, ਜੀ।
ਹਾਂਜੀ ਇਸ ਤਰ੍ਹਾਂ ਕਈਆਂ ਨੂੰ ਆ ਵੀ ਨੀ ਰਹੇ ਸੀ ਪਾਉਣੇ। ਠੀਕ ਕ ਹਾਈਏ ਖਰ ਕੀ ਕੋਈ ਕੁੱਝ ਵੀ ਬੋਲੀ ਜਾ ਰਿਹਾ। ਤੇ ਜਿੰਨਾ ਜ਼ਿਆਦਾ ਵਧੀਆ ਕੀਤਾ ਹੈ। ਫਿਰ ਉਹਨੂੰ ਚਾਕਲੇਟਾਂ ਆਉਂਦੀਆਂ ਸਨ, ਜਿਸਨੇ ਜ਼ਿਆਦਾ ਵਧੀਆ ਕੀਤਾ।
ਹਾਂ ਹਾਂ!
ਹਾਂਜੀ, ਉਹਦੇ ਬਾਅਦ ਫਿਰ ਡਾਂਸ ਵਗੈਰਾ ਕਰਵਾਇਆ। ਡਾਂਸ ਕਰ ਹੀ ਰਹੇ ਸੀ, ਕਿ ਤਦ ਤਕ ਬਾਰਿਸ਼ ਸਟਾਰਟ ਹੋ ਗਈ। ਉਹ ਫਿਰ ਸਬ ਬਾਰਿਸ਼ ਵਿੱਚ ਭਿੱਜਣ ਵਾਸਤੇ ਨਿਕਲ ਗਏ ਸਾਰੇ।
ਹਾਂ ਜੀ, ਸਵੇਰੇ।
ਹਾਂ ਜੀ, ਉਹੀ ਨਾ, ਕੋਈ-ਕੋਈ ਨਹੀਂ ਵੀ ਗਿਆ। ਜਿਹਦੀ ਨਹੀਂ ਤਬਿਧਤ ਠੀਕ ਸੀ, ਉਹ ਨਹੀਂ ਨਿਕਲਿਆ। ਫਿਰ ਅਸੀ ਬਾਰਿਸ਼-ਵਾਰਿਸ਼ ਵਿੱਚ ਭਿੱਜੇ -ਭਿਜੇ, ਫਿਰ ਭਿੱਜ ਕੇ ਘਰ ਆਏਗੀ। ਕੱਪੜੇ ਗਿੱਲੇ ਵਿਲੇ ਹੋ ਗਏ ਸੀ ਪੂਰੇ।
ਹਾਂਜੀ!
ਹਾਂਜੀ, ਉਹੀ ਫਿਰ। ਮਜ਼ਾ ਵੀ ਆਇਆ, ਠੰਢ ਵੀ ਲੱਗੱਣ ਢਹੀ ਸੀ। ਫਿਰ ਘਰ ਆਏ ਜਦੋਂ ਗੱਡੀ ਚ।
ਹੂਂ।
ਠੰਢ ਵੀ ਲੱਗੀ ਜਾ ਰਹੀ ਸੀ। ਫਿਰ ਘਰ ਆ ਕੇ ਫਿਰ ਡਾਂਟ ਵੀ ਸੁਣੀ। ਤੁਹਾਨੂੰ ਚੈਨ ਨਹੀਂ ਆਉਂਦਾ। ਕਿਤੇ ਤੁਹਾਡੀ ਤਬੀਅਤ ਖਰਾਬ ਹੋ ਜਾਏਗੀ। ਇਹ ਉਹ, ਮੈਂ ਹੋ ਗਿਆ ਹੁਣ। ਜੋ ਹੋਣਾ ਸੀ, ਹੁਣ ਕੀ ਕਰੀਏ? ਹੁਣ ਵਾਪਸ ਥੋੜ੍ਹੀ ਸੁੱਟ ਕੇ ਆਈਏ, ਹੁਣ ਜਾ ਕੇ।
ਜੇ
ਕੀ ਕਰ ਸਕਦੇ ਹੋ ਹਾਂ ਜੀ? ਨੈਕਸਟ ਟਾਈਮ ਆਣਾ, ਮਜ਼ਾ ਆਏਗਾ। ਗੈਸਟਾਂ ਨੂੰ ਪਹਿਲਾਂ ਭੇਜ ਦਿਆ ਕਰੋ! ਇਹ ਦੇ। ਤੁਸੀਂ ਇਹ ਕਰਿਆ ਕਰੋ ਨਾ, ਤੁਸੀਂ ਵਟਸਐਪ ਤੇ, ਸਟੇਟਸ ਲਗਾ ਦਿਆ ਕਰੋ ਕਿ ਅੱਜ ਮੇਰੀ ਕਿਟੀ ਹੈ, ਅੱਜ ਮੇਰੇ ਘਰ ਕੋਈ ਨਾ ਆਵੇ।
ਨਹੀਂ!
ਹਾਂਜੀ! ਫਿਰ ਨਹੀਂ ਕੋਈ ਆਇਆ ਕਰੇਗਾ।
ਮੈਂ ਜਦੋਂ ਆਉਣਾ ਤਾਂ ਕਹਿਣਾ ਕਿ ਕਿਟੀ ਤੇ ਨਹੀਂ ਆ ਜਾਇਆ ਜੇ।
ਹਾਂ।
ਖੇਤੀ ਵਾਲੇ ਨਾਲ ਤਾਂ ਮੈਂ ਫੇਮਸ ਹੋ ਜਾਵਾਂਗੀ ਫਿਰ।
ਹਾਂ ਜੀ!
ਹਾਂਜੀ!
ਨਹੀਂ, ਇੱਕ ਮਹੀਨੇ ਵਿੱਚ ਇੱਕ ਵਾਰੀ ਹੀ ਮਿਲਦਾ ਹੈ ਮਿਲਣ ਦਾ ਮੌਕਾ, ਮਜ਼ਾ ਆਉਂਦਾ ਹੈ। ਜਾਇਆ ਕਰੋ।
ਹਾਂਜੀ, ਠੀਕ ਹੈ।
ਚਲੋ, ਅਸੀਂ ਅੱਜ ਸ਼ਨੀਵਾਰ ਨੂੰ ਐਤਵਾਰ।
ਠੀਕ ਹੈ, ਕਰਨਾ ਹੈ?
ਹਾਂਜੀ! ਹੋਰ ਇੱਕ ਘੰਟੇ ਲਈ ਜਾਣ ਨੂੰ ਹੋਰ ਬੋਲ ਜਾਂਦੇ ਆ। ਤਾਂ ਅਸੀ, ਇੱਕ ਮੂਵੀ ਆਈ ਹੋਈ ਹੈ, ਮੂਵੀ ਲੱਗੀ ਹੈ। ਉਹ ਚੱਲਨੇ ਆਂ ਦੇਖਣ ਦਸ ਦੀਂ।
ਹਾਂਜੀ!
ਨਹੀਂ, ਇੱਕ-ਦੋ-ਦਿਨ ਬਾਦ ਚੱਲਨੇ ਆਂ, ਬੱਚਿਆਂ ਨੂੰ ਸਕੂਲ ਵਗੈਰਾ ਹੋ ਕੇ।
ਹਾਂ ਜੀ, ਮੈਂ ਵੀ ਵੇਖਣਾ। ਨਾ ਨਹੀਂ, ਜਾ ਸਕਦੇ।
ਹਾਂ, ਨਹੀਂ ਨਹੀਂ, ਇਹਨਾਂ ਨੂੰ ਤਾਂ ਸਕੂਲ ਛੱਡ ਕੇ ਮੋਰਨਿੰਗ ਵਿੱਚ ਹਾਂਜੀ ਮੋਰਨਿੰਗ ਸ਼ੋਅ ਹੀ ਲ ਰੱਖ ਲਾਂਗੇ। ਮੋਰਨਿੰਗ ਸ਼ੋਅ ਦੀ ਟਿਕਟ ਲੈ ਲਵਾਂਗੇ ਹਾਂਜੀ ਸਵੇਰੇ ਜਾ ਕੇ ਸਕੂਲ ਕ ਲਾਕੇ, ਫੇਰ ਅਸੀ ਲੋਕ ਮੂਵੀ ਦੇਖ ਕੇ ਤੇ ਫੇਰ ਥੋੜਾ ਹਾਂਜੀ ਲੰਚ ਵਗੈਰਾ ਬਾਰ ਈ ਕਰ ਲਵਾਂਗੇ
ਹਾਂਜੀ। ਫੇਰ ਮੈਂ ਓਈ ਸੋਚਦੀ ਸੀ ਮੈਂ ਕਾ ਤੁਸੀਂ ਆਏ ਨੀ ਚਲੋ ਤਾਨੂੰ ਸਾਡੇ ਨਾਲ ਵੀ ਥੋੜਾ ਸਾ ਇੰਨਜੋਏ ਹੋਜੇਗਾ ਚੱਲਾਂਗੇ ਤੇ
ਹਾਂਜੀ ਹਾਂ ਸਈ ਗਲ ਹੈਗੀ
ਨਾਲੇ ਓਥੇ ਸੇਲ ਵੀ ਲੱਗੀ ਹੋਈ ਆ ਮੋਲ ਚ ਚਲੋ ਹਾਂਜੀ ਓਈ ਮੇਰੀ ਓ ਦੱਸਨ ਡੇ ਸੀ ਅੱਜ ਓਥੇ ਕਿਟੀ ਚ ਗਲ ਕਰਨ ਡੀਆਂ ਸੀ ਕੀ ਸੇਲ ਵਗੈਰਾ ਲੱਗੀ ਐ ਤੇ ਮੈਂ ਕਿਆ ਚਲੋ ਫੇਰ ਤਾਡੇ ਨਾਲ ਪਲੈਨ ਬਣਾਵਾਂਗੇ ਮੂੱਵੀ ਵੇਖ ਲਾਂਗੇ ਕੁਮ ਵੀ ਲਵਾਂਗੇ ਨਾਲੇ ਸ ਸ਼ੋਪਿੰਗ ਵੀ ਹੋ ਜਾਏਗੀ
ਹਾਂਜੀ?
ਪੈਲਾ ਲਿਖ
ਹਾਂਜੀ-ਹਾਂਜੀ ਬੱਚਿਆਂ ਨਾਲ ਨੀ ਮਜ਼ਾ ਆਂਦਾ ਉਨਾਂ ਨੂੰ ਫਿਰ ਕਦੀ ਕੁੱਛ ਦੋ ਕੁੱਛ ਦੋ ਕਦੀ ਸੁ ਸੂ ਆਈ ਐ, ਕਦੀ ਕੁਛ ਖਾਨਾ ਐ, ਕਦੀ ਪੀਨਾ ਏ। ਬਸ ਐ ਵੀ ਸਭ ਚੱਲਦਾ ਰੈਂਦਾ ਐਨਾਂ ਦਾ ਤੇ
ਹੂੰ ਕੱਲੇ ਜਾਓ ਤੇ ਥੋੜਾ ਸਾ ਇੰਜੋਏ ਹੋ ਜਾਂਦਾ ਥੋੜਾ ਸ਼ਾਂਤੀ ਨਾ ਦੇਖ ਵੀ ਲੱਇਦਾ
ਹਾਂਜੀ ਹੂੰ
ਹਾਂਜੀ, ਵਈ ਨਾ
ਮੈਂ ਤਾਡੇ ਘਰੇ ਕੌਨ ਆਇਆ ਸੀ?
ਚਾਚੀ ਆਈ ਸੀ।
ਅੱਛਾ-ਅੱਛਾ ਕੀ ਬਣਾਏਆ ਫੇਰ ਅੱਜ ਚਾਚੀ ਵਾਸਤੇ?
ਰੋਟੀ ਰੁਟੀ ਖਾ ਕੇ ਗਏ?
ਹਾਂ-ਹਾਂ ਰੋਟੀ-ਰੁਟੀ ਖਾਕੇ ਗਏ ਨੇ।
ਕੀ ਬਣਾਏਆ ਸੀ ਅੱਜ ਤੁਸੀਂ?
ਰੋਟੀ ਬਨਾਈ ਸੀ ਤੇ ਫੇਰ ਤਾਡਾ ਜੀਰਾ ਬਨਾਯਾ ਸੀ
ਹਾਂ।
ਹੂੰ-ਹੂੰ
ਆਵਾਜ਼ ਸਾਡੀ ਠੀਕ ਸੀ‌ ਨੀ ਆਰੀ ਵਿਚ ਹਾਂਜੀ-ਹਾਂਜੀ
ਨਾ ਓ ਬਾਰ ਜਾਰੀ ਨਾ ਫਿਰ ਪਰਸੋਂ ਬਾਰੋ ਆਈ ਆ ਤੇ ਓ ਕੈਂਦੀ ਤੇ ਮੈਂ ਕਯਾ ਚੰਗਾ ਠੀਕ ਆ, ਪਰ ਤੇ ਫੇਰ ਰੋਟੀ ਰੂਟੀ ਖਾ ਕੇ ਜਾਯੋ। ਕੈਨ ਤੇ ਡਈ ਸੀ ਆਊੰਗੀ ਬਾਦ ਚ ਮੈਂ ਕਯਾ ਨਈ
ਹੁੰ-ਹੁੰ, ਹਾਂਜੀ, ਅੱਛਾ।
ਕੀ ਕੈ ਰੇ ਓ?
ਜਦੋ ਚੱਲ ਜਾਂਦੇ ਨੇ ਕਦੋਂ ਆਦੇ ਕੁੱਛ ਪਤਾ ਨੀ ਨਾ ਫੇਰ ਚੰਗਾ ਨੀ ਲਗਦਾ
ਹਾਂਜੀ-ਹਾਂਜੀ ਨਈ ਓ ਤੇ ਫੇਰ ਜਰੂਰੀ ਏ ਹਾਂਜੀ ਰੋਟੀ ਦਾ ਟੈਮ ਫੇਰ ਹਾਂਜੀ ਰੋਟੀ ਟੈਮ ਫੇਰ ਕੋਈ ਆਵੇ ਤੇ ਫੇਰਰਰੋਟੀ ਤੇ ਫੇਰ ਖੁਵੋਣੀ ਬਣਦੀ, ਹੂੰ, ਹੂੰ ਤੇ ਹੂੰ ਏਤਰਾ ਈ ਸਾਡੇ ਘਰ ਸਾਡੇ ਘਰ ਵੀ ਤਾਂ ਇੱਕ ਏਸ ਤਾ ਈ ਆਏ ਤੇ, ਦੁਪੈਰ ਦੇ ਟੈਮ ਸੀ ਦੁਪੈਰ ਦੇ ਟੈਮ ਆਏ ਤੇ ਏਨਾਂ ਦੇ ਫ੍ਰੈ ਫਰੈਂਡ ਸੀ ਤੇ ਨਾਲ ਓਨਾਂ ਦੀ ਵਾਈਫ ਵੀ, ਹਾਂਜੀ, ਤੇ ਦੋਵੇਂ ਜੀ ਆਏ ਤੇ ਫੇਰ ਬੈਠ ਕੇ ਗੱਲਾਂ ਕਰੀ ਗਏ ਕਰੀ ਜਾਏ ਤੇ ਮੈਂ ਏਨਾਂ ਨੂੰ ਕੈਣੀ ਮੈਂ ਕੇਆ ਏਨਾਂ ਨੂੰ ਛੈਦ ਰੋਟੀ ਖਾ ਕੇ ਜਾਣੀ ਲੱਗਦਾ ਉੱਠ ਨੀ ਰਏ ਫੇਰ ਓ ਕੈਂਦੇ ਕੀ ਚੱਲ ਠੀਕ ਤੂੰ ਮਤਲਬ ਜੋ ਬਣਾ ਏਆ ਆ ਵਈ ਲੇ ਆ ਪੈਲੇ ਏਨਾ ਨੂੰ ਖਲਾ ਦੇਨੇ ਆ ਕੁਛ ਬਾਰੋਂ ਦੀ ਮੰਗ ਲੈਨੇਆ ਕਰਕੇ ਮੈਂ ਅੱਛਾ ਮੈਂ ਚਲ ਠੀਕ ਐ ਫੇਰ ਮੈਂ ਜਾ ਕੇ ਅੰਦਰ ਫਰੋਡ ਵਗੈਰਾ ਕਟ ਦਤਾ ਤੇ ਬੈਠੇ ਹੋਏ ਸੀ, ਤੇ ਓ ਵੇਖ ਕੇ ਥੋੜਾ ਸਈ ਹੋ ਗੇ ਕੇ ਮਤਲਬ ਸਮਣੇ ਸਰ ਪਾਰਸਲ ਲੈ ਕੇ ਆਣਾ ਪਾਰਸਲ ਵਗੈਰਾ ਤੌ, ਫੇਰ ਮਤਲਬ ਦੇਖੇ ਕੁਛ ਬੋਲੇ ਨੀ ਮੈਂ ਕੇਆ ਚਲੋ ਰੋਟੀ ਖਾ ਲੈਂਨੇ ਕਰਕੇ ਰੋਟੀ ਖਾਲੋ ਰੋਟੀ ਦਾ ਟੈਮ ਹੋ ਗੇਆ ਕੈਂਦੇ ਨਈ-ਨਈ ਅਸੀਂ ਲੋਕ ਤਾਂ ਜਾ ਈ ਰਏ ਆਂ ਕਰਕੇ ਮੈਂ ਕੇਆ ਜੇ ਜਾਣਾ ਵਾ ਤੇ ਜਾ
ਮੈ ਕੈਆ ਨਈ-ਨਈ ਹੁਣ ਰੋਟੀ, ਰੋਟੀ ਖਾ ਕੇ ਜਾਣਾ ਤੁਸੀਂ ਹਾਂਜੀ ਫੇਰ ਮੈਂ ਕੇਆ ਨੲ਼ਈ-ਨਈ ਰੋਟੀ ਦਾ ਟੈਮ ਹੋ ਗੇਆ ਰੋਟੀ ਰੋ ਰੋਟੀ ਖਾ ਕੇ ਜਾਓ ਭੈਣ ਕੇ ਤੇ ਕੈਂਦੇ ਨਈ-ਨਈ ਅਸੀਂ ਨੀ ਖਾਣੀ ਕਾਕੇ ਮੈਂ ਮੈ ਕੇਆ ਨਈ ਹੁਣ ਅਸੀਂ ਮੰਗਵਾ ਲੀਏ ਤੁਆਡੇ ਲੀਏ ਕੈਂਦੇੇ ਤੁਸੀਂ ਕਿਉਂ ਮੰਗਵਾਈ ਏ ਅਸੀਂ ਬਣਾ ਕੇ ਆਏ ਘਰੇ ਮਲਬ ਥੋੜੀ ਪਤਾ ਸੀ ਤੁਸੀਂ ਬਣਾ ਕੇ ਆਏ ਓ। ਹਾਂਜੀ ਓਈ ਨਾ ਹੂੰ ਕੋਈ ਨਾ। ਤੇ ਮੈਂ ਫੇਰ ਓਈ ਮੈਂ ਕੇਆ ਮੈਂ ਆ ਜਾ ਆ ਕੇ ਦੱਸ ਦੀਂਦੇ ਬਾਈ ਕੇ ਅਸੀਂ ਰੋਟੀ ਬਣਾ ਕੇ ਆ ਖਾਏ ਜਾਣਾ ਸੀ, ਹੂੰ ਓ ਅਪਣੇ ਵਲੋਂ ਬੈਠੇ ਹੋਣੇ ਕੀ ਚਲ ਰੋਟੀ-ਰੁਟੀ ਤੇ ਬਣਾ ਕੇ ਆਏ ਰਾਮ ਨਾਲ ਬੈ ਭੁੱਖ ਲੱਗੇਗੀ ਤੋ ਓਠ ਕੇ ਚੱਲ ਜਾਗੇ, ਔਰ ਮੈਨੂੰ ਏ ਸੀ ਮੈ ਕੇਆ ਹਏ ਖਾਲੀ ਢੇ ਮਤਲਬ ਰੋਟੀ ਦੇ ਟੈਮ ਬੈਠੇ ਆ ਕੋਈ ਨੀ ਜੇੜੀ ਤਾਡੀ ਬਣੀ ਆ ਤੁਸੀਂ ਰਾਤੀ ਖਾਓ ਹੁਣ, ਹੁਣ ਮੈਂ ਕਿੱਥੇ ਖ ਦੋ, ਹੂੰ ਹੁੰਦੇ ਰਦੇ ਖਣ
ਪੀਜ਼ ਲਿਆਂ ਬਾਰਸ਼ 'ਚ। ਵਈਆ ਬਹੁ ਖਾਂਸੀ ਟਪਦੀ, ਸਰਦੀ ਟਪਦੀ ਹੋ ਰਈ ਏ।
ਹਅਅ। ਹੈਨਾ। ਠੰਡ ਵੀ ਲੱਗਦੀ ਸੀ, ਪਾਣੀ ਵੀ ਕਾਫੀ ਠੰਡਾ-ਠੰਡਾ ਏ ਬਾਰਿਸ਼ ਦਾ।
ਠੰਡਾ ਸੀ ਪਾਣੀ ਵੀ।
ਹਮ।
ਵਧੀਆ।
ਹੂੰ ਨੀਂਦ ਆ ਰੀ ਲਗਦਾ ਤਾਨੂੰ ਅੱਜ।
ਹੂੰ ਨਈ ਨੀਂਦ ਆ ਰਈ ।
ਚਲੋ ਠੀਕ ਹੈ ਫੇਰ ਸੌਔ ਤੁਸੀਂ ਫੇਰ। ਫੇਰੇ ਲਗਾਉਂਗੀ ਤਾਨੂੰ। ਮੈਂ ਕਿਆ ਰੱਖਦੀ ਆਂ ਫਿਰ ਲਾਉਂਗੀ ਤਾਨੂੰ।